ਤੇ ਹਾਂਜੀ ਸਰ
ਸਸ੍ਰੀ ਅਕਾਲ ਜੀ, ਹੋਰ ਦੱਸੋ ਕੀ ਹਾਲ ਚਾਲ
ਹਾਂਜੀ ਸਭ ਵਧੀਆ ਠੀਕ- ਠਾਕ, ਤੁਸੀਂ ਸੁਣਾਓ
ਬਸ ਵਧੀਆ ਠੀਕ- ਠਾਕ
ਹੈਲੋ
ਹਾਂਜੀ
ਹੈਲੋ।
ਹਾਂਜੀ- ਹਾਂਜੀ ਕੀ ਕਰ ਰੇ ਓ।
ਬਸ ਵਿਹਲੇ ਈ ਬੈਠੇ ਦੇ ਸੀ, ਹੋਰ ਤੁਈ ਦੱਸੋ ਕੀ ਕਰਦੇ ਪਏ।
ਹਾਂਜੀ ਹਾਂਜੀ ਮੋਬਾਈਲ। ਅਸੀਂ ਮੋਬਾਈਲ ਬਾਰੇ ਗੱਲ ਕਰਾਂਗੇ ਅੱਜ, ਮੋਬਾਇਲ ਦੇ ਲਾਭ ਤੇ ਮੋਬਾਈਲ ਦੀਆਂ ਹਾਨੀਆਂ।
ਠੀਕ ਏ ਠੀਕ। ਹੋਰ, ਕਿੰਨੇ ਟੈਮ ਕਿੰਨੀ ਦੇਰ ਤੱਕ ਚਲਾ ਲੈਂਦੇ ਹੋ ਤੁਸੀਂ ਇਕ ਦਿਨ 'ਚ ਫ਼ੋਨ।
ਹਾਂਜੀ ਮੈਂ ਬਸ ਮਤਲਬ ਚਲੋ ਤੁਹਾਨੂੰ ਪਤਾ ਹੀ ਮੋਬਾਇਲ ਲੈ ਕੇ ਬੈਠੋ ਤੇ ਮਤਲਬ ਟਾਇਮ ਤੇ ਕਾਫੀ ਵੇਸਟ ਹੋ ਜਾਂਦਾ ਨਾ ਜਿੱਦਾਂ।
ਹਾਂਜੀ। ਟਾਈਮ ਦਾ ਪਤਾ ਨੀ ਲੱਗਦਾ।
ਹਾਂਜੀ-ਹਾਂਜੀ, ਮੋਬਾਈਲ ਦਾ ਟਾਈਮ ਤੇ ਪਤਾ ਨੀ ਲੱਗਦਾ, ਜਦੋਂ ਮਤਲਬ ਕਿ ਤੇੱਨ ਬਲੋ ਕੋਈ ਰਿਸ਼ਤੇਦਾਰ ਆਏ ਹੋਨ ਜਾਂ ਕਿਦਾ ਨਾ ਫੋਨ ਵਗੈਰਾ ਕਰਨਾ ਹੋਵੇ ਗਾੱਲ ਕਰਦੇ-ਕਰਦੇ ਐਵੇਂ ਈ ਬੱਸ ਏੱਕ ਘੰਟਾ, ਅੱਧਾ ਘੰਟਾ ਐਵੇਂ ਈ ਵੇਸਟ ਹੋ ਜਾਂਦਾ ਨਾ।
ਜੀ ਹਾਂਜੀ, ਪਤਾ ਈ ਨੀ ਲੱਗਦਾ ਟਾਈਮ ਪਾਸ ਹੋ ਜਾਂਦੈ, ਹੋਰ ਕੀ। ਤੂਹੀ ਕੁੱਛ ਸਿੱਖਦੇ ਓ, ਫੈਦੇਮੰਦ ਚੀਜ ਸਿੱਖਦੇ ਓ ਕੂੱਛ ਫੋਨ
ਰੈਸਪੀਜ਼ ਵਗੈਰਾ ਦੇਖ ਲਈ ਦਾ ਵਾ, ਜਾ ਜਿੱਦਾਂ ਮਤਲਬ ਕੋਈ ਚੀਜ ਨਵੀਂ ਲਿਆਂਦੀ ਹੋਵੇ, ਓਨੂੰ ਕਿਦਾਂ ਯੂਜ਼ ਕਰਨਾ ਵਾ, ਓ ਦੇਖ ਲਈਦਾ, ਕੋਈ ਸ਼ੋਪਿੰਗ ਵਗੈਰਾ ਕਰਨੀ ਆ, ਓ ਦੇਖ ਲਈ ਦੀ, ਕੋਈ ਘਾਰ ਚ ਚੀਜ ਕਿਸੇ ਅਲੇ ਨਈ ਲੱਬਦੀ ਨਾ ਮਾਰਕੀਟ ਚ, ਫੇਰ ਕੋਸ਼ਿਸ਼ ਏਈ ਹੁੰਦੀ ਐ ਹਾਂਜੀ-ਹਾਂਜੀ, ਓਨਲਾਈਨ ਚਲੋ ਚੀਜ ਵਗੈਰਾ ਕੋਈ ਮੰਗਾ ਲੀਏ, ਜਾਂ ਦੇਖ ਲੀਏ ਨਾ। ਹਾਂਜੀ-ਹਾਂਜੀ, ਪ੍ਰਾਈਜ਼ ਚੈੱਕ ਕਾਰ ਲਈ ਦਾ ਵੀ ਸਾਨੂੰ ਕੋਈ ਮੈਹੰਗੀ ਤਾ ਨੀ ਪੈ ਰਈ ਚੀਜ। ਚਲੋ ਦੇਖਨ ਚ ਅੱਛੀ ਲਾੱਗ ਰੀ ਆ ਹਨਾ, ਪਸੰਦ ਆਰੀ ਐ, ਹਾਂਜੀ ਓਦੇ ਵਿੱਚ ਚੈੱਕ ਕਾਰ ਲੈਂਨੇ ਆ ਫੋਨ ਵਿੱਚ, ਹਾਂਜੀ।
ਫ਼ਾਏਦੇ ਬੜੇ ਨੇ, ਗਿਨੀਏ ਅਸੀ ਅਗਰ, ਗਿਨਨ ਨੂੰ ਬੋਤ ਤ ਫ਼ਾਏਦੇ ਨੇ ਮੋਬਾਇਲ ਦੇ ਪਰ ਨੁਕਸਾਨ ਵੀ ਉਨੇ ਈ ਏ ਦੂਸਰੇ ਪਾਸੇ। ਜੱਦ ਅਸੀ ਸਈ ਉਪਯੋਗ ਕਰਾਂਗੇ ਤੇ ਵਦੀਆ ਫਾਏਦੇ ਮਿਲਨਗੇ ਸਾਨੂੰ, ਜੇ ਅਸੀ ਗਲਤ ਇਸਤੇਮਾਲ ਕਰਾਂਗੇ, ਤੇ ਸਾਨੂੰ ਨੁਕਸਾਨ ਮਿਲੇਗਾ ਐਦਾ।
ਹਾਂਜੀ। ਨਾਲ ਐਨਾ ਨੂੰ ਕਾੰਮ ਬੱਸ ਏਹੀ ਹੈਈ ਬੱਚੇ ਜਿੱਦਾਂ ਮਤਲਬ ਫੋਨ ਨੂੰ ਮਤਲਬ ਪਢਾਈ ਅਸਤੇ ਲੈਂਦੇ ਨੇ, ਤੇ ਬੱਚੇ ਜਦੋਂ ਗੇਮ-ਗੂਮ ਖੇਲਨ ਬੈ ਜਾਂਦੇ ਆ, ਜਾਂ ਬੱਚੇ ਜਿੱਦਾਂ ਔਨਲਾਈਨ ਕਈ ਪੈਸੇ ਮਤਲਬ ਗੇਮ ਦੇ ਵਿੱਚ ਲੁਟਾ ਦੇੰਦੇ ਨੇ, ਹੈਂ ਓਦੋਂ ਮਤਲਬ ਓਨੂ ਨੁਕਸਾਨ ਹੁੰਦੈ, ਫੋਨ ਦਾ ਜਾਦਾ ਨਾ, ਹਾਂ ਮਤਲਬ ਅਪ ਦੇਖੋ ਕੋਈ ਕਈ ਵਾਰੀ ਕੁੱਛ ਮਤਲਬ ਕੇਂਦੇ ਉਥੇ ਕੋਈ ਲਿੰਕ ਵਗੈਰਾ ਆਂਦੈ, ਕੈਂਦੇ ਜੀ ਏਨੂੰ ਟੱਚ ਕਰੋ ਤਾਨੂੰ ਪੈਸੇ ਆਨਗੇ, ਏਦਾ ਹੋਏਗਾ, ਓਦਾਂ ਦਾ ਹੋਏਗਾ, ਓ ਆਪਨੇ ਕੋਲ ਵੀ ਕਈ ਵਾਰੀ ਮਤਲਬ ਵੱਡੇਆਂ ਕੋਲ ਵੀ ਏਦਾਂ ਦੀ ਗ਼ਲਤੀ ਹੋ ਜਾਂਦੀ।
ਹਾਂਜੀ, ਹਾਂਜੀ, ਹਾਂਜੀ, ਹਾਂਜੀ ਓ ਫਰੋਡ-ਫਰੋਡ ਹੋ ਜਾਂਦੈ ਨਾ ਓਦੇ ਵਿੱਚ।
ਹਾਂਜੀ-ਹਾਜੀ ਫਰੋਡ ਹੋ ਜਾਂਦੈ, ਹਾਂਜੀ ਪਤਾ ਨੀ ਹੁੰਦਾ ਨਾ।
ਹਾਂਜੀ-ਹਾਂਜੀ ਓ ਕੈਂਦੇ ਨੇ ਬਈ ਲਿੰਕ ਆਏਆ ਵੇ ਤੂਆਨੂੰ, ਕਲਿੱਕ ਕਰੋ ਤੂਸੀ ਫੇਰ ਏਨੇ ਪੈਸੇ ਜਿੱਤ ਗੇ, ਓਨੂ ਝੂਠ ਬੋਲ ਕੇ
ਤਾਂ ਹਾਂਜੀ ਸਾਡਾ ਬਾਏਓਡਾਟਾ ਵਗੈਰਾ ਸਾਰਾ ਓਨਾਂ ਦੇ ਕੋਲ ਚਲੇ ਜਾਂਦੈ ਲਿਂਕ ਓਪਨ ਕਰਨ ਨਾਲ ਜਿੱਦਾਂ, ਹਾਂਜੀ ਕਾਫੀ ਸਕੈਮ ਵਗੈਰਾ ਹੋਨ ਡੇ ਆ। ਘਰ ਦੇ ਫੋਨਾਂ ਤੇ, ਹਾਂਜੀ ਐ ਮੋਬਾਈਲ ਤੇ। ਹਾਂਜੀ ਕੋਈ ਨੀ ਤਾ ਚਲੋ ਕੋਈ ਪੜੇਆ ਲਿਖੇਆ ਹੋਏਗਾ, ਤੇ ਓਨੂ ਪਾੱੜ ਕੇ ਰੀਡ ਕਾਰਕੇ ਤੇ ਫੇਰ ਈ ਓਨੂੰ ਟੱਚ ਕਰੇਗਾ, ਕੋਈ ਜਿੱਦਾਂ ਮਤਲਬ ਲਗਾ ਲੋ, ਕੋਈ ਅਪਨੀ ਜਿੱਦਾਂ ਪੁਰਾਨੇ ਬਜ਼ੁਰਗ ਵਗੈਰਾ ਲਗਾ ਲੋ, ਜਿੱਦਾਂ ਕਂਈ ਪੇਰੈਂਟਸ ਨਈ ਪੜੇ-ਲਿਖੇ ਹੁੰਦੈ, ਹਨਾ, ਤੇ ਓ ਮਤਲਬ ਓਨੂੰ ਟੱਚ ਕਰ ਦਿੰਦੇ ਨੇ ਤੇ ਫੇਰ ਮਤਲਬ ਕਾਫ਼ੀ ਨੁਕਸਾਨ ਹੋ ਜਾਂਦੈ ਉਨਾਂ ਦਾ।
ਹਾਂਜੀ-ਹਾਂਜੀ ਨੁਕਸਾਨ ਹੋ ਜਾਂਦੈ।
ਤੇ ਰੋਡ ਜਾਂਦੀ ਏ।
ਹਾਂਜੀ-ਹਾਂਜੀ ਬਾੱਸ ਪਤਾ ਨੀ ਲੱਗਦਾ ਬਾੱਸ ਕਂਈ ਵੇਲੇ ਐਂ। ਕਦ ਕਦੀ ਬੱਚੇਆਂ ਕੋਲੋਂ ਹੋ ਜਾਂਦੈ, ਕਦੀ ਵੱਡੇਆਂ ਕੋਲੋਂ ਹੋ ਜਾਂਦੈ।
ਵੈਸੇ ਸਿੱਖਨ ਨੂੰ ਤੇ ਬੜਾ ਕੁੱਛ ਸਿੱਖ ਸਕਨੇ ਆਂ ਅਸੀਂ ਐਦੇ ਵੇੱਚ, ਆੱਜ-ਕੱਲ ਏ ਆਈ ਦਾ ਜਮਾਨਾ ਚੱਲਦਾ ਪੇਐ, ਅਸੀ ਐਦੇ ਵਿੱਚ ਸਿੱਖ ਸਕਨੇ ਆਂ, ਏ ਆਈ ਦਾ ਕੁੱਛ। ਕੋਈ ਨਵੀਂ ਰੈਸਪੀ ਕੁੱਛ ਬਨਾਨੇ, ਓ ਸਿੱਖ ਸਕਨੇ ਆਂ। ਕੋਈ ਹਾਨੂੰ ਕੰਮ ਨੀ ਆਂਦਾ ਕਰਨਾ, ਉਹ ਸਿੱਖ ਸਕਦੇ ਆ ਅਸੀਂ।
ਹਾਂਜੀ-ਹਾਂਜੀ, ਅੱਜ-ਕੱਲ੍ਹ ਤਾਂ ਬਸ ਹੁਣ ਬੱਚੇ ਕਿਤੇ ਏਸ ਜੇ ਕਰ ਘਰ ਹਾਂਜੀ-ਹਾਂਜੀ, ਕਿਤੇ ਆਣਾ, ਕਿਤੇ ਜਾਣਾ, ਬਸ ਫ਼ੋਨ ਤੇ ਲੋਕੇਸ਼ਨ ਵਗੈਰਾ ਲਗਾ ਦਿੰਦੇ ਨੇ ਸਰਚ ਕਰਦੇ ਆ, ਆਹ ਚੀਜ਼ ਮਤਲਬ ਆਹ ਜਗ੍ਹਾ ਕਿੱਥੇ ਹੈਗੀ ਏ, ਕਿੱਥੇ ਨਹੀਂ ਹੈਗੀ ਨਾ। ਮਤਲਬ ਝੱਟ ਫੱਟ ਆਪਾਂ ਪਹੁੰਚ ਜਾਂਦੇ ਆ ਉੱਥੇ।
ਹਾਂਜੀ, ਜਗ੍ਹਾ ਦਾ ਪਤਾ ਲੱਗ ਜਾਂਦਾ।
ਜਗ੍ਹਾ ਦਾ ਪਤਾ ਲੱਗ ਜਾਂਦਾ, ਹਾਂਜੀ।
ਬੰਦਾ, ਕਨਫਿਊਜ ਨੀ ਹੁੰਦਾ ਜ਼ਿਆਦਾ ਪਤਾ ਲੱਗ ਜਾਂਦਾ ਜਲਦੀ, ਕਿੱਥੇ ਜਾਣਾ ਅਸੀਂ। ਨਾਲੇ ਕੁਛ ਤਾ ਰਹਿੰਦਾ ਰਸ ਜਾਂ ਕਿੱਦਾਂ ਕਿਵੇਂ ਫੋਨ ਕਰ ਸਕਦੇ ਆ, ਅਸੀਂ ਕਿਸੇ ਨੂੰ ਵੀ ਦੂਰ ਤੋਂ ਬੰਦੇ ਨੂੰ।
ਹਾਂਜੀ, ਮੋਬਾਈਲ ਕਰਕੇ ਹਾਂਜੀ ਮੋਬਾਈਲ ਵੀ ਮਤਲਬ ਸ‌ਈ ਯੂਜ਼ ਕਰਨਾ ਚਾਹੀਦਾ, ਮਤਲਬ ਇਹ ਚੀਜ਼ ਨਾ ਕਰੋ ਨਾ।
ਮੋਬਾਇਲ ਦਾ ਬੱਚੇ ਵਗੈਰਾ ਲਾ ਲ ਜਾਂ ਕਈ ਵੱਡੇ ਵਗੈਰਾ ਵੀ ਲਾ ਲਓ। ਹਾਂਜੀ-ਹਾਂਜੀ ਇਹ ਤਾਂ ਹੈ ਈ ਏ।
ਬਸ ਐਹੀ ਹੁੰਦਾ ਐ ਬਈ
ਹਾਂਜੀ, ਮਤਲਬ ਹੋਮ ਵਰਕ ਵਗੈਰਾ ਕਰ ਲੈਂਦੇ ਨੇ। ਹਾਂਜੀ-ਹਾਂਜੀ। ਕੋਈ ਮਤਲਬ ਕੰਮ-ਕੁਮ ਆਂਦਾ, ਕੁੱਛ ਨੀ ਸਮਝ ਲੱਗਦਾ, ਚਲੋ ਮੋਬਾਈਲ ਤੋਂ ਮੋਬਾਈਲ ਦੀ ਹੈਲਪ ਨਾਲ ਆਪਣਾ ਕੰਮ-ਕੁਮ ਕਰ ਲੈਂਦੇ ਕੋਈ ਪ੍ਰੋਜੈਕਟ ਬਣਾਂਣੇ ਆ, ਉਹ ਦੇਖ ਲੈਂਦੇ ਨੇ, ਕੁਛ ਨਾ ਕੁਛ ਕਰਦੇ ਰਹਿੰਦੇ, ਐਕਟੀਵਿਟੀਆ ਵਗੈਰਾ ਨਾ।
ਹਾਂਜੀ-ਹਾਂਜੀ, ਬ ਬੱਚੇ ਜਿਵੇਂ ਹੁਣ ਸਕੂਲ ਪ੍ਰੋਜੈਕਟ ਦਿੰਦੇ ਨੇ, ਉਹਦੇ ਵਿੱਚ ਦੇਖ ਲੈਂਦੇ ਨੇ ਮੋਬਾਇਲ 'ਚ ਕਿਵੇਂ ਬਣਦਾ। ਉਹ ਬਣਾ ਲੈਂਦੇ ਨੇ ਅਸਾਨੀ ਨਾਲ, ਕੋਈ ਕੰਮ ਦੇ ਹੁੰਦਾ ਵੇ, ਉਹ ਸਿੱਖ ਲੈਂਦੇ ਨੇ। ਪਰ ਕਦੀ-ਕਦਾਰ ਬੱਚੇ ਕੀ ਕਰਦੇ ਨੇ ਕੰਮ ਕਰਨ ਵਾਸਤੇ ਫੋਨ ਲੈਂਦੇ ਨੇ, ਫੇਰ ਉਹ ਗੇਮ ਖੇਲ ਲੈਂਦੇ ਨੇ। ਜਿਵੇਂ ਤੁਸੀਂ ਦੱਸਦੇ ਪ‌ਏ ਸੀ। ਫੇਰ ਉਹ ਮੇਸ਼ੀ ਮੱਣ ਕਿਆ ਲਾਂਦਾ। ਮੋਬਾਈਲ ਦਾ, ਉਹ ਫੇਰ ਟਾਈਮ ਦਾ ਪਤਾ ਨੀ ਲੱਗਦਾ ਉਹ ਫਿਰ ਕੰਮ ਵੀ ਨੀ ਹੁੰਦਾ ਉਹਨਾਂ ਦਾ
ਨਹੀਂ ਹੁੰਦਾ ਹਾਂਜੀ, ਕੰਮ ਸਾਰਾ ਵਿੱਚ ਰਹਿ ਜਾਂਦਾ, ਫਿਰ ਕਹਿੰਦੇ ਨਹੀਂ ਅਸੀਂ ਤਾਂ ਬਸ ਇੱਕ ਰੀਲ ਦੇਖਣੀ ਆ। ਬਸ ਆਈ ਦੇਖਣਾ ਸੀ ਆਹੀ ਦੇਖ ਨਾ ਸੀ। ਬਸ ਉਹਦੇ ਲਈ ਕਰਦੇ-ਕਰਦੇ ਘੰਟਾ ਡੇਢ ਘੰਟਾ ਵੇਸਟ ਈ ਹੋ ਜਾਂਦਾ ਵਾ।
ਹਾਂਜੀ, ਪਤਾ ਈ ਨੀ ਲੱਗਦਾ, ਟਾਈਮ ਕਿੱਥੇ ਗਿਆ।
ਬੱਚਿਆਂ ਦੀ ਕੀ ਗੱਲ ਕਰਨੀ, ਆਪਣਾ ਵੀ ਕ‌ਈ ਵਾਰੀ ਅੱਗੇ ਹੁੰਦਾ ਵਾ, ਚਲੋਂ ਕਿਸੇ ਵੇਲੇ ਰਾਤ ਨੂੰ ਖਾਣਾ-ਖੂਣਾ ਖਾ ਕੇ ਜਾਂ ਰਾਤੀ ਫ੍ਰੀ ਹੋਏ ਤੇ ਸੋਚੀਦਾ ਚਲੋ ਕੋਈ ਨੀ, ਕੋਈ ਧਾਰਮਿਕ ਚੀਜ਼ ਜਾਂ ਕੋਈ ਪਾਠ-ਪੂਠ ਕੁੱਛ ਸੁਣ ਲੈਂਨੇ ਨਾ ਤੇ ਉਹ ਕਰਦੇ-ਕਰਦੇ ਇੰਨੇ ਮਗਨ ਹੋ ਜਾਂਨੇ, ਪਤਾ ਈ ਨੀ ਲੱਗਦਾ ਬਾਰਾਂ, ਇੱਕ ਕਿੱਦਾਂ ਵੱਜਗੇ ਪਤਾ ਨੀ ਲੱਗਦਾ ਟਾਈਮ ਕਿੱਦਾਂ ਹੋ ਗਿਆ। ਹਾਂਜੀ, ਜਦੋਂ-ਜਦੋਂ ਸੋਨੇ ਆ ਤੇ ਸਵੇਰੇ ਦੇਖੋ ਤੇ ਬਸ ਪਾਸਾ ਮਾਸਾ ਦਿਨ ਚੜਿਆ ਹੁੰਦਾ। ਤੇ ਫਿਰ ਹਾਏ ਇੰਨੀ ਚੱਲਦੀ ਦਿਨ ਚੜ੍ਹ ਗਿਆ। ਇਹ ਨੀ ਪਤਾ ਅਸੀ ਸੁੱਤੇ ਈ ਨੀ ਸੀ ਟਾਈਮ ਸਿਰ।
ਹਾਂਜੀ-ਹਾਂਜੀ, ਬਸ ਹੋਰ? ਫ਼ੋਨ ਹੈ ਈ ਐਸੀ ਚੀਜ਼ ਏ। ਏਹਦੇ 'ਚ ਤੁਸੀ ਕੁਛ ਵੀ ਕਰ ਸਕ, ਸਰਚ ਕਰ ਕੁਛ ਵੀ ਆਜੇਗਾ। ਸਭ ਕੁਛ ਚੱਲ ਦਿੰਦਾ। ਜਿਵੇਂ ਪਾਠ ਵਗੈਰਾ ਲਗਾ ਲੈਂਨੇ ਆ, ਕੋਈ ਭਜਨ ਹੋ ਗਿਆ ਸ਼ਬਦ
ਹਾਂਜੀ-ਹਾਂਜੀ। ਹਾਂ, ਅਸੀਂ ਅਜੇ ਸਮਝ ਦਾ ਭਜਨ ਵਗੈਰਾ ਲਗਾਓ। ਏਸੇ ਬਾਨ੍ਹੇ ਆਪਣੇ ਘਰ ਦੀ ਸ਼ੁੱਧੀ ਹੋ ਜਾਂਦੀ ਐ ਤੇ ਰੱਬ ਦਾ ਨਾਮ ਵਗੈਰਾ ਲੈ ਜਾਂ ਹਦਾ ਨਾ।
ਹਾਂਜੀ ਹਾਂਜੀ ਘਰ ਵਿੱਚ ਗੁਰਬਣੀ ਆ ਜਾਂਦੀ।
ਹਾਂਜੀ -ਹਾਂਜੀ ਹਾਂਜੀ ਪਾਠ ਵਗੈਰਾ ਤਾਂ ਆਪਣਾ ਕਰੀ ਦਾ ਨਾ। ਹਾਂ ਮਤਲਬ ਮੈਂ ਫੋਨ 'ਚ ਨ‌ਈ ਕਰ- ਕਰਦੇ ਚਲੋ, ਕੰਮ ਕਰਦੇ ਕਰਦੇ ਸੂਣੀ ਵੀ ਜਾਓ। ਕੰਨਾ 'ਚ ਸ਼ਬਟ ਪੈਂਦੇ ਨੇ।
ਹਾਂਜੀ ਹਾਂਜੀ ਕੋਈ ਕੰਮ ਕਰਦੇ ਪਏ ਆਂ ਜਿਵੇਂ, ਔਰ ਕੰਮ ਜਲਦੀ- ਤੀ ਹੋ ਜਾਂਦਾ। ਕੁ ਕੁਛ ਸੁਣਦੇ ਸੁਣਦੇ ਨਾਲ ਭਜਨ ਹੋ ਗਿਆ, ਮਿਊਜਿਕ ਹੋ ਗਿਆ ਕੁਛ। ਟਾਈਮ ਪਾਸ ਹੋ ਜਾਂਦਾ, ਮਾਇੰਡ ਫਰੈਸ਼ ਹੋ ਜਾਂਦਾ ਵਧੀਆ।
ਹੂੰ ਹੂੰ ਅੱਛਾ ਲੱਗਦਾ ਸਵੇਰੇ ਸਵੇਰੇ ਦਾ ਗੁਰਦਵਾਰੇ ਵਿੱਚ ਪਾਠ ਵਗੈਰਾ ਚੱਲਦਾ ਵਾ। ਜਾਂ ਕਈ ਮੋਬਾਇਲਾਂ 'ਚ ਈ ਲਗਾ ਛੱਡਦੇ ਨੇ। ਕਈ ਜਨਾ ਮਤਲਬ ਸਿਸਟਮ ਵਗੈਰਾ, ਹਾਂਜੀ ਲਾਈਵ ਲੱਗ ਜਾਂਦਾ। ਪਾਠ‌।
ਹਾਂਜੀ ਓ ਬੜਾ ਵਧੀਆ ਲੱਗਦਾ ਸੁਣਨ 'ਚ। ਦਿਲ ਖੁਸ਼ ਹੋ ਜਾਂਦਾ।
ਹਾਂਜੀ ਹਾਂਜੀ ਉਚੀ ਆਵਾਜ਼ ਕਰਕੇ ਲਗਾਇਆ ਹੋਵੇ ਤੇ ਕੰਮ ਦਾ ਵੀ ਪਤਾ ਲੱਗਦਾ, ਟਾਈਮ ਦਾ ਵੀ ਨੀ ਪਤਾ ਲੱਗਦਾ। ਕਿੱਦਾਂ ਝਟ- ਪਟ ਨਿਕਲ ਜਾਂਦਾ।
ਹਾਂਜੀ ਹਾਂਜੀ ਓ ਤੇ ਹੈ, ਘਰ ਵਿੱਚ ਸ਼ਾਂਤੀ ਵੀ ਰੈਂਦੀ ਐ। ਹੇਨਾ ਲੱਗਾਣ ਨਾਲ।
ਹਾਂਜੀ ਬੱਚਿਆਂ ਨੂੰ ਵੀ ਦੱਸੀਦਾ ਵਾ ਪਾਠ ਚੱਲਦਾ ਪਿਆ ਬੇਟਾ ਬੋਲਣਾ ਨੀ, ਲੜਾਈ ਨੀ ਕਰਨੀ, ਕੁਛ ਏਦਾਂ ਨੀ ਕਰਨਾ, ਓਦਾਂ ਨੀ।। ਕਰਨਾ। ਓਨਾਂ ਚਲੋ ਓਨਾਂ ਚਿਰ ਸ‌ਈ ਮਾਹੌਲ ਸ਼ਾਂਤ ਰੈਂਦਾ।
ਹਾਂਜੀ ਸਾਰੇ ਬੈਠੇ ਹੁੰਦੇ ਰਾਮ ਨਾਲ।
ਹਾਂਜੀ ਨਾਲੇ ਅੱਜ ਕੱਲ੍ਹ ਸਕੂਲਾਂ ਵਿੱਚ ਕੰਮ ਦੇ ਦਿੰਦੇ ਨੇ।
ਹਾਂਜੀ ਹਾਂਜੀ ਕੋਵਿਡ। ਸਟਾਰ ਹੋਇਆ ਸੀਗਾ, ਓਦੇ ਕਰਕੇ ਫੇਰ ਨਾ ਬੱਚਿਆਂ ਨੂੰ ਜਿੱਦਾਂ ਮਤਲਬ ਫੋਨ ਵਗੈਰਾ ਮਿਲਗੇ। ਨ‌ਈ ਤੇ ਬੱਚਿਆਂ ਨੂੰ ਕਿਥ- ਕਿਥੇ ਫੋਨ ਮਿਲਣੇ ਸੀਗੇ।
ਨਾ ਨਾ।
ਤੋਂ ਈ ਹਾਂਜੀ ਸਕੂਲਾਂ ਦਾ ਵਰਕ ਜਾਦਾਤਰ, ਏਦੇ ਫੋਨਾਂ ਵਿੱਚ ਈ ਆ ਰਿਆ ਉਦੋਂ ਤੋਂ ਈ।
ਹਾਂਜੀ ਹਾਂਜੀ ਓ ਤੇ ਐ, ਹੁਣ ਏ ਸਕੂਲੇ ਜਿਵੇਂ ਬਲੈਕ ਬੋਰਡ ਤੇ ਕੁਛ ਲਿਖਿਆ- ਓ ਫੇਰ ਬੱਚੇ ਰਪੀਟ ਕਰਦੇ ਨੇ ਕਾਪੀ ਵਿੱਚ। ਓਈਓ ਸਕੂਲੇ ਸਕੂਲ ਵਾਲੇ ਫੋਨ ਤੇ ਭੇਜ ਦਿੰਦੇ ਨੇ, ਘਰ ਆ ਕੇ ਕਰ ਲੈਂਦੇ ਨੇ ਬੱਚੇ। ਬ ਥੋੜਾ ਬਰਡਨ ਵੀ ਘੱਟ ਜਾਂਦਾ ਬੱਚਿਆਂ ਦਾ।
ਬਰਡਨ ਘੱਟ ਜਾਂਦੇ ਕ‌ਈ ਵਾਰੀ ਬੱਚੇ ਸਕੂਲ ਵੀ ਹਿੰਦੀ ਨਾ ਲਿਖ ਆਂਦੇ। ਮਤਲਬ ਸਪੀਡ ਘੱਟ ਹੁੰਦੀ ਆ। ਓ ਮੈਡਮ ਨੇ ਤਾਂ ਵ ਫਟਾ ਫਟ ਉਤਾਰ ਕੇ ਅੱਗੋਂ ਓਨੇ ਨੈਕਸਟ ਕਰਵਾਣਾ ਹੁੰਦਾ। ਤੇ ਓ- ਤੋਂ ਓਨੂੰ ਮਤਲਬ ਰੱਬ ਕਰ ਦਿੰਦੀ ਓਨੂੰ ਨਾ। ਵੀ ਚਲੋ ਅਗਲਾ ਕਰਵਾਨੇ, ਕਿਦਾਂ ਕਈ ਬੱਚੇ ਰੈ ਜਾਂਦੇ ਲਿਖਣ ਵਿੱਚ। ਕਈਆਂ ਦੀ- ਜਿਦਾਂ ਹਾਂਜੀ ਹਾਂਜੀ। ਹੋਲੀ ਲਿਖਦੇ ਨੇ, ਹਾਂਜੀ ਹਾਂਜੀ ਹੂੰ ਓ ਤਾਂ। ਹਾਂਜੀ ਹਾਂਜੀ ਓ ਫੇਰ ਫੋਨ ਵਿੱਚ ਸਬਮਿਟ ਕਰ ਦਿੰਦੇ। ਸੈਂਡ ਕ ਵਗੈਰਾ ਕਰ ਦਿੰਦੇ ਓ ਫੇਰ ਫੋਨ ਚੋ ਦੇਖ- ਕੀ ਆਪਣਾ ਕੰਮ ਕੁੰਮ ਕਰ ਲੈਂਦੇ ਨੇ।
ਹਾਂਜੀ ਹਾਂਜੀ ਹਾਂਜੀ ਐ ਤੇ ਵਧੀਆ ਹੈਗਾ। ਪਰ ਓਈ ਨਾ ਬੱਚਾ ਜਿਵੇਂ ਤੁਸੀਂ- ਦਿੱਤਾ ਫੋਨ, ਓ ਕੰਮ ਕਰਦੇ-ਕਰਦੇ ਤੁਸੀਂ ਉਰੇ ਪਰੇ ਹੋਗੇ ਓ। ਓ ਵੇਖਦੇ ਨੇ- ਕੋਈ ਹੈ ਨੀ ਚਲੋ ਥੋੜ੍ਹਾ ਜਿਆ ਕੁਛ ਹੋਰ ਚਲਾ ਲੈਂਣੇ ਆਂ। ਕੋਈ ਯੂਟਿਊਬ ਹੋ ਗਿਆ ਕੁਛ- ਗੇਮ ਹੋ ਗੀ। ਓ ਫੇਰ ਥੋੜਾ ਜਾ ਚਲਾਣ ਵਿੱਚ ਕਿੰਨਾ ਟੈਮ ਬਰਬਾਦ ਕਰ ਦਿੰਦੇ ਨੇ ਏਦੇ ਨਾ।
ਦੇਖਦੇ-ਦੇਖਦੇ ਕਾਫੀ ਟਾਈਮ ਹੋ ਜਾਂਦਾ ਬੱਚਿਆਂ ਨੂੰ।
ਹਾਂਜੀ- ਬਸ ਵੈਸੇ ਤੇ ਬੂ- ਵਧੀਆ ਈ ਚੀਜ਼ ਐ। ਪਰ ਬੱਚਿਆਂ ਨੂੰ ਜਿਵੇਂ ਪਰਸਨਲ ਦਿੰਦੇ ਨੇ ਨਾ ਕਈ, ਪੇਰੈਂਟਸ ਛੋਟੇ ਟੀ ਉਮਰਾਂ ਵਿੱਚ ਦੇ ਦਿੰਦੇ ਨੇ ਬ
ਛੋਟਾ ਬਸ ਖਾਂਦਾ, ਹੂ
ਗਲਤ ਹੁੰਦੀ ਬੜੀ ਜ਼ਿਆਦਾ, ਫੇਰ ਉਹ ਫੋਨ ਦਾ ਮਿਸ ਯੂਜ ਹੀ ਕਰਦੇ ਨੇ ਜ਼ਿਆਦਾਤਰ ਬੱਚੇ ਨਾ।
ਹਾਂ! ਬੱਚੇ ਏਦਾਂ ਕਰਦੇ ਨੇ ਦੋ ਫੈਂਡਸ ਇਕੱਠੇ ਹੋਏ ਆ ਤੇ ਚਲੋ ਵੀ ਫੋਨ ਦੇ ਉੱਤੇ ਚਲੋ, ਫੇਸਬੁੱਕ ਚਲਾ ਲੋ, ਯੂਟਿਊਬ ਤੇ ਕੁਛ ਹੋਰ ਦੇਖ ਲੋ। ਜਾਂ ਕੁਛ ਹਨਾ, ਹਾਂਜੀ ਏਦਾਂ ਦੀਆਂ ਚੀਜ਼ਾਂ ਵਗੈਰਾ ਉਹ ਉਸ ਚੀਜ਼- ਤੋਂ ਡਰ ਲੱਗਦਾ ਹਾਂਜੀ ਨਹੀਂ ਬੱਚਿਆਂ ਨੂੰ ਚਲੋ ਫੋਨ ਦੋ ਤੇ ਬੱਚਾ ਥੋੜਾ ਨਾ ਨਿਗਾਹ ਰੱਖਣੀ ਚਾਹੀਦੀ ਮਿੰਟ-ਮਿੰਟ ਬਾਅਦ ਚਲੋ, ਜਿਆਦਾ ਨਾ ਸਹੀ ਦੋ- ਦੋ ਮਿੰਟ ਬਾਅਦ ਤਿੰਨ ਤਿੰਨ ਮਿੰਟ ਬਾਅਦ ਬੱਚੇ ਦਾ ਫੋਨ ਚੈੱਕ ਕਰੋ ਜਾਂ ਬੱਚੇ ਨੂੰ ਦੇਖੋ ਬੇਟਾ ਕੀ ਦੇਖ ਰਿਹਾ ਉਹਦੇ ਨਾਲ ਥੋੜ੍ਹਾ ਨਾ ਮੈ ਕਿਆ ਚਲੋ। ਓਪਰੇਟ ਕਰਨਾ ਚਾਹੀਦਾ, ਦੇਖਣਾ ਚਾਹੀਦਾ, ਚੈੱਕ ਵਗੈਰਾ ਕਰਦੇ ਰਹੋ, ਬਾਕੀ ਜਦੋਂ ਬੱਚਾ ਸੌ ਜਾਂਦਾ ਫੋਨ ਵਗੈਰਾ ਚੈੱਕ ਕਰੋ ਬੱਚੇ ਦਾ ਹਨਾ। ਬੱਚਾ ਕੀ ਵੇਖ ਰਿਹਾ ਸੀ ਹਿਸਟਰੀ ਵਗੈਰਾ।
ਹਾਂਜੀ! ਇਹ ਤੇ ਦੇਖ ਲੈਣਾ, ਚੈੱਕ ਜ਼ਰੂਰ ਹਾਂਜੀ ਚੈੱਕ ਕਰਨਾ ਚਾਹੀਦਾ ਜ਼ਰੂਰ ਬ ਚਾ ਕੀ ਦੇਖਦਾ ਪਿਆ। ਹਾਂਜੀ! ਜੇ ਗਲਤ ਰਾਹ ਤੇ ਪੈ ਜੇ, ਉਹਨੂੰ ਸੁਧਾਰ ਦੀ ਏ ਸ਼ੁਰੂ ਵਿੱਚ ਹੀ।
ਹਾਂਜੀ, ਹਾਂਜੀ ਕਿਉਂਕਿ ਬੱਚਾ ਤੇ ਛੋਟਾ ਹੁੰਦਾ ਉਹਨੂੰ ਤਾਂ ਪਤਾ ਨੀ ਲ ਕਿਹੜੀ ਚੀਜ਼ ਸਹੀ ਏ, ਕਿਹੜੀ ਚੀਜ਼ ਗ਼ਲਤ ਆ ਨਾ, ਹਾਂਜੀ ਆਪਾਂ ਹੀ ਸਮਝਾਉਣਾ ਹੁੰਦਾ ਓਹਨਾ ਨੂੰ
ਗੱਲਾਂ ਕਰਨਗੇ, ਸਕੂਲਾਂ ਦੇ, ਟਿਊਸ਼ਨਾਂ ਦੇ, ਉਹੀ ਫੇਰ ਵੇਖਣੀਆਂ।
ਹਾਂਜੀ, ਹਾਂਜੀ ਇਹ ਤਾਂ ਹੈ ਹੀ ਐ।
ਦਿਨ ਵਿੱਚ ਜਿਵੇਂ ਤੁਸੀਂ ਫੋਨ ਦਿੱਤਾ ਤੇ ਦਿਨ ਵਿੱਚ ਇੱਕ ਵਾਰੀ ਚੈੱਕ ਕਰ ਲਿਆ ਬ ਚਿਆਂ ਦਾ ਰਾਤ ਵੇਲੇ ਕੀ ਚਲਾਇਆ ਪੂਰਾ ਦਿਨ।
ਹਾਂਜੀ!
ਸਰਚ ਹਿਸਟਰੀ ਦੇਖ ਲਈ ਉਹਨਾਂ ਦੀ।
ਹਾਂਜੀ, ਹਾਂਜੀ! ਚਲੋ ਜੀ ਠੀਕ ਐ ਜੀ, ਹੈਂ ਫੇਰ ਆਪਾਂ ਕਰਦੇ ਹਾਂ ਕੋਲ ਠੀਕ ਐ। ਓਕੇ ਜੀ ਸਸਰੀ ਅਕਾਲ ਜੀ। ਓਕੇ ਜੀ ਸਸ੍ਰੀ ਕਾਲ।